ਹੈਲੋ। ਸਤਿ ਸ੍ਰੀ ਅਕਾਲ ਜੀ, ਕਿਵੇਂ ਓ?
ਹਾਂਜੀ ਵਧੀਆ, ਤੁਸੀ ਸੁਣਾਓ?
ਬਸ ਵਧੀਆ ਜੀ, ਕੀ ਕਰਰੇ ਸੀ?
''ਮੈਂ ਫ੍ਰੀ ਸੀ।
ਅੱਛਾ ਜੀ, ਹੋਰ?
ਹਾਂਜੀ ਹੋਰ ਵਦੀਆ-ਵਦੀਆ ਪਰੀਵਾਰ ਠੀਕ ਤੋਆਡਾ?
ਹਾਂਜੀ ਵਧੀਆ ਬਸ ਦੇਖ ਰਏ ਸੀ ਖਬਰ ਆਈ ਸੀ ਏਕ
ਅੱਛਾ ਛਾ ਕੇੜੀ?
ਛੋ ਆਹੀ ਛੋਟੀ ਜੀ ਬੱਚੀ ਦਾ ਐਕਸੀਡੈਂਟ ਹੋ ਗੇਆ ਸਾਰੇ ਵੀਡੀਓ ਬਣਾਉਣ ਲੱਗੇ ਪਏ ਸੀ ਕੀਸੇ ਨੇ ਓਨੂੰ ਹੋਸਪਿਟਲ ਨਈ ਲੈ ਕੇ ਗਏ।
ਹਾਂਜੀ-ਹਾਂਜੀ।
ਏਸ ਕਰਕੇ ਓਦਾ ਜਾਨੀ ਓ ਹੋ ਗਿਆ ਮਰਗੀ ਵੀਚਾਰੀ।
ਓ
ਅੱਜ-ਕੱਲ ਦੇ, ਅੱਜ-ਕੱਲ ਅਈ ਕਰਦੇ ਨੇ ਲੋਕ
ਹਾਂਜੀ।
ਮੋਬੈਲ ਫੋਨ ਤੇ ਤਾਂ ਏਸਦੇ ਨੁਕਸਾਨ ਵੀ ਬੌਤ ਆ ਜੀ, ਦੇਖੋ ਸਹੀ ਏਸਤੇਮਾਲ ਕਰਨਾ ਚਾਈਦਾ ਇਸਦਾ।
ਹਾਂਜੀ-ਹਾਂਜੀ ਸਈ ਗੱਲ ਐ ਚਲੋ
ਹਾਂਜੀ-ਹਾਂਜੀ। ਹੋਰ ਦੱਸੋ?
ਬਸ ਮੈਂ ਬੈਠੀ ਦੀ ਸੀ ਚਾਏ
ਏਦਾ ਜੀ ਦੇਖੋ ਦੇਸ਼ਾਂ ਵਿਦੇਸ਼ਾਂ ਦੀਆਂ ਆਪਾਂ ਨੂੰ ਖ਼ਬਰਾਂ ਪਤਾ ਚੱਲ ਜਾਂਦੀਆਂ ਏਸ
ਹਾਂਜੀ-ਹਾਂਜੀ ਨਿਊਜ ਵਗੈਰਾ ਸਾਰੀ ਪਤਾ ਲੱਗ ਜਾਂਦੀ ਹਰ ਚੀਜ਼ ਫੋਨ ਚ ਹੁੰਦੀ ਏ ਦੇਖੋ ਪੜ੍ਹਾਈ ਵੀ ਹੁੰਦੀ ਐ
ਗਾ ਸਕਦੇ ਆਂ।
ਸਭ ਕੁਛ ਪਤਾ ਲਗਾ ਸਕਦੇ ਆ ਚਲੋ ਨੁਕਸਾਨ ਵੀ ਏ ਤੇ ਫਾਇਦਾ ਵੀ ਏ ਸਾਨੂੰ ਲੋਕੇਸ਼ਨ ਵੀ ਨਿਕਲ ਜਾਂਦੀ ਏ ਕੋਈ ਕੀਤੇ ਫੱਸ ਵੀ ਜਾਵੇ, ਹਾਂਜੀ ਐਜੂਕੇਸ਼ਨ ਵੀ ਏ ਬੱਚੇ ਦੇ ਲਈ ਵੀ ਏ ਚਲੋ, ਅਲਫਾਬੈਟਸ ਵਗੈਰਾ ਆ ਜਾਂਦੇ ਬੱਚਿਆਂ ਦੀ।
ਹਾਂਜੀ-ਹਾਂਜੀ ਘਰ ਬੈਠੇ ਆਪਾਂ ਸਾਰੇ ਖ਼ਬਰਾਂ ਦੇਖ ਸਕਦੇ ਆ ਜਾਂ ਵੀ ਨੀ ਹੋ ਰੇਆ ਤੇ ਨਾਲ ਬਚੇਆ ਨੂੰ ਨੁਕਸਾਨ ਇੱਕ ਏ ਵੀ ਆ ਕਿ ਬੱਚਿਆਂ ਨੂੰ ਜਾਦੇ ਨਈ ਦੇਣਾ ਚਾਈਦਾ।
ਹਾਂਜੀ-ਹਾਂਜੀ ਬੱਚੇਆਂ ਲਈ ਵੀ ਨੁਕਸਾਨ ਐ ਚਲੋ ਹਾਂਜੀ।
ਛੋਟੇ ਬੱਚੇਆਂ ਦੀਆਂ ਅੱਖਾਂ ਖਰਾਬ ਹੋ ਜਾਂਦੀਆਂ ਨੇ।
ਹਾਂਜੀ-ਹਾਂਜੀ। ਛੋਟੇ ਬੱਚੇ ਜਾਦਾ ਦੇਖਦੇ ਦੇਖੋ ਅੱਜ-ਕੱਲ ਬੱਚੇ ਬੋ ਜਾਦਾ ਫੋਨ ਦੇਖਦੇ ਆ। ਫੂਨਾ ਤੋਂ ਦੂਰ ਈ ਰੱਖਣਾ ਚਾਈਏ ਬੱਚਿਆਂ ਨੂੰ। ਹਾਂਜੀ ਅੱਜ-ਕੱਲ ਰੋਟੀ ਖਾਏ ਬਿਨਾਂ ਰੈ ਲੇਕਿਨ ਫੋਨ ਬਿਨਾਂ ਨਈ ਰੈਦੇ ਬੱਚੇ।
ਹਾਂਜੀ-ਹਾਂਜੀ ਏਨਾਂ ਦਾ ਮਤਲਵ ਕਿ ਦੇਖੋ ਵਧੀਆ ਵੀ ਆ ਏਸ ਗੱਲ ਇੱਕ ਕਲਾਸ ਏਨਾਂ ਦੀਆਂ ਔਨਲਾਈਨ ਲੱਗ ਜਾਂਦੀਆਂ ਜੋ ਟਿਊਸ਼ਨ ਵਗੈਰਾ ਹੁੰਦਾ ਓ ਵੀ ਔਨਲਾਈਨ ਲੱਗ ਜਾਂਦੇ ਆ
ਹਾਂਜੀ।
ਘਰ ਬੈਠੇ ਆਸਾਨੀ ਨਾਲ ਪੜ੍ਹ ਸਕਦੇ ਨੇ।
ਹਾਂਜੀ ਬਿਲਕੁਲ ਸਈ।
ਹਾਂਜੀ।
ਘਰ ਬੈਠੇ ਪੜ੍ਹਾਈ ਵੀ ਕਰ ਸਕਦੇ ਚਲੋ ਆਪਣੇ ਕਲਾਸਾਂ ਵੀ ਲਾ ਸਕ ਹੋਲੀਡੇ ਹੋਮਵਰਕ ਵੀ ਚਲੋ ਔਨਲਾਈਨ ਮਿਲ ਜਾਂਦਾ ਬੱਚਿਆਂ ਨੂੰ। ਸਭ ਫੋਨ ਚ ਈ ਮਿਲ ਜਾਂਦਾ ਏ ਅੱਜ ਕੱਲ ਤਾਂ ਫੋਨ ਬੋਤ ਫੈਦਾ ਹੈਗਾ
ਜੋ ਕਿ ਇੰਟਰਨੈੱਟ ਵੇਖੋ ਇੰਟਰਨੈੱਟ ਮੋਬਾਇਲ ਫੋਨ 'ਤੇ ਮਤਲਬ ਕਿ ਦੇ ਆਪਾਂ ਖ਼ਬਰਾਂ ਪਤਾ ਕਰਦੇ ਆ ਜਾਂ ਕਿਸੇ ਵੀ ਤਰ੍ਹਾਂ ਦਾ ਮੌਸਮ ਪੜ ਪਹਿਲਾਂ ਹੀ ਪਤਾ ਚੱਲ ਜਾਂਦਾ ਜੋ ਹੋਣਾ ਹੁੰਦਾ। ਮੀਂਹ ਜੋ ਪੈਣਾ ਹੁੰਦਾ ਮੀਂਹ ਹਨੇਰੀ ਬਾਰੇ ਪਤਾ ਚੱਲ ਜਾਂਦਾ ਹੈ।
ਹਾਂਜੀ-ਹਾਂਜੀ
ਨਾਲੇ ਆਪਾਂ ਈ ਦੇਖੋ। ਬਿਜਲੀ ਦਾ ਬਿੱਲ ਹੋਵੇ ਜਾਂ ਪਾਣੀ ਦਾ ਜਾਂ ਹੋਰ ਵੀ ਕਈ ਫੋਰਮ ਫਿਲ ਕਰ ਸਕਦੇ ਹਾ। ਜਾਂ ਬਿੱਲ ਵੀ ਆਪਾਂ ਪੇ ਕਰ ਸਕਦੇ ਹਾਂ।
ਹਮ
ਹਾਂਜੀ-ਹਾਂਜੀ
ਫੋਨ ਦੇ ਦੇਖੋ ਕਿੰਨੇ ਫਾਇਦੇ ਕਿੰਨੇ ਨੁ ਨੁਕਸਾਨ ਤੇ ਬੱਸ ਨੂੰ ਫ ਕੁਛ ਫਾਇਦੇ ਵੀ ਕੁਛ ਨੁਕਸਾਨ ਵੀ ਹੈ। ਚਲੋ ਨੁਕਸਾਨ ਹੋਵੇ। ਕੋਈ ਕਿੱਦਾਂ ਦੀ ਖ਼ਬਰਾਂ ਪਾਉਂਦਾ ਅੱਜ ਕੱਲ ਕੋਈ ਕੀ ਹੁੰਦਾ ਪਿਆ। ਦੇਖੋ ਕੋਈ ਅੱਛੀ ਜਿਹੀ ਪੜ੍ਹਾਈਆਂ ਪਾਉਂਦਾ।
ਹਾਂਜੀ-ਹਾਂਜੀ ਆਪਣੇ ਮਨੋਰੰਜਨ ਦਾ ਵੀ ਇੱਥੇ ਵਧੀਆ ਸਾਧਨ ਆ ਹੀ ਏ ਆਪਾਂ ਗਾਣੇ ਸੁਣ ਸਕਦੇ ਹਾਂ, ਫਿਲਮਾਂ ਦੇਖ ਸਕਦੇ ਹਾਂ। ਜਾਂ ਕੋਈ ਹੋਰ ਆ ਮਤਲਬ ਕੇ ਖੇਡਾਂ-ਖੁਡਾਂ ਆਪਾਂ ਗੇਮ ਖੇਡ ਸਕਦੇ ਹਾਂ। ਆਪਾਂ ਨੂੰ ਵਧੀਆ ਆਪਾਂ ਨੂੰ ਜਾਣਕਾਰੀ ਮਿਲਦੀ ਰਹਿੰਦੀ ਆ ਅਤੇ ਆਪਾਂ ਮੋ ਟੀਵੇਸ਼ਨ ਆਪਾਂ ਨੂੰ ਵਧੀਆ ਮਿਲਦੀ ਐ।
ਹਾਂਜੀ। ਟ੍ਰੇਨ ਦਾ ਪਤਾ ਲੱਗ ਜਾਂਦਾ। ਦੇਖੋ ਕਿੱਥੇ ਰੁਕੀ ਦੀ ਏ ਕਿਹੜੇ ਸਟੇਸ਼ਨ ਤੇ ਗਈ ਏ ਕਿਹੜੇ ਪਲੇਟਫੋਰਮ ਤੇ ਆਈਏ ਹਰ ਚੀਜ਼ ਦਾ ਪਤਾ ਲੱਗ ਜਾਂਦਾ।
ਆਪਾਂ ਟਿਕਟਾਂ ਵੀ ਬੁੱਕ ਕਰ ਸਕਦੇ ਆਂ ਇਸ 'ਤੇ
ਕਿਨੀ ਉ ਜਲਦੀ ਐ
ਹਾਜੀ। ਜੋ ਕਿ ਬੈਂਕ ਦਾ ਕੰਮ ਆ ਆਪਾਂ ਉਹ ਆਨਸਾਨੀ ਨਾਲ ਵੀ ਕਰ ਸਕ ਸਕਦੇ ਹਾਂ ਜਿਵੇਂ ਔਨਲਾਈਨ ਹੋਵੇ ਫਾਰਮ
ਹਰ ਚੀਜ਼ ਫੋਲ ਨਾਲ ਆਉਦੇ ਪਿਆਜ਼। ਹਰ ਚੀਜ਼ ਮਾਇਨੇ ਰੱਖਦੀ
ਆਸਾਨੀ ਨਾਲ ਆਪਾਂ ਨੂੰ ਪਤਾ ਚੱਲ ਜਾਂਦਾ ਹੈ।
ਹਾਂਜੀ, ਬਹੁਤ ਇੰਪੋਰਟੈਂਟ ਹੋ ਗਿਆ ਫੋਨ ਹੁਣ ਫੋਨ ਨਾਲ ਹਰ ਚੀਜ਼ ਨਿਕਲ ਜਾਂਦੀ ਹੈ।
ਮਤਲਬ ਕਿ ਦੇਖੋ ਇਹਦੀ ਆਪਾਂ ਨੂੰ ਉਹ ਵੀ ਇਹਨੇ ਨੁਕਸਾਨ ਵੀ ਬਹੁਤ ਨੇ ਇਹਦੇ ਹਾਨੀਆ ਤੇ ਕਹੋ ਕਿ ਜਿਵੇਂ ਆਪਾਂ ਡਰਾਈਵਿੰਗ ਕਰਦੇ ਫੋਨ ਦੀ ਵਰਤੋਂ ਕਰਦੇ ਹਾਂ। ਅਤੇ ਉਸ ਕਾਰਨ ਆਪਣਾ ਐਕਸੀਡੈਂਟ ਜਾਂ ਕੋਈ ਆਪਾਂ ਨੇ ਮੌਤ ਵੀ ਹੋ ਸਕਦੀ ਆ।
ਸਹੀ ਹੈ।
ਇਸ ਕਰਕੇ ਆਪਾਂ ਨੂੰ ਡਰਾਈਵ ਕਰਦੇ ਸਮੇਂ ਕੋਲ ਨਹੀਂ ਕਰਨੀ ਚਾਹੀਦੀ।
ਕਰਨੀ ਚਾਹੀਦੀ। ਕੁਛ ਬਾਤ ਤੇ ਧਿਆਨ ਵੀ ਰੱਖਣੀ ਚਾਹੀਏ। ਕੋੋਲ ਕਰਣੀ ਹੈ। ਡਰਾਈਵਿੰਗ ਕਰਦੇ ਵੇ ਸਾਨੂੰ
ਮਤਲਬ ਕਿ ਦੇਖੋ ਜੀ ਲੋਕ ਅਸਲ ਵਿੱਚ ਜ਼ਿੰਦਗੀ ਦੇ ਵਿੱਚ ਕੀ ਕਰਦੇ ਆ। ਰਿਸ਼ਤਿਆਂ ਨੂੰ ਸਮਾਂ ਦੇਣ ਦੀ ਬਜਾਏ ਫੋਨ ਵਿੱਚ ਹੀ ਰੁੱਝੇ ਰਹਿੰਦੇ ਆ।
ਰੁੱਝੇ ਰਹਿੰਦੇ ਆ।
ਜਿਵੇਂ ਕਿ ਕਿਸੇ ਦੇ ਮਤਲਬ ਮੌਤ ਹੋਈ ਆ। ਉੱਥੇ ਚਲੇ ਜਾਂਦੇ ਆ। ਫੋਨ ਦੇਖਣ ਲੱਗ ਜਾਂਦੇ ਨੇ।
ਹਰ ਚੀਜ਼ ਫੋਨ ਨਾਲ ਹੁੰਦੇ ਹੁਣ ਦੇਖੋ ਦੂਰ ਦੇਸ਼ਾਂ ਤੋਂ ਵੀ ਫੋਨ ਆਉਂਦੇ ਨੇ।
ਹਾਂਜੀ-ਹਾਂਜੀ।
ਹਾਂਜੀ, ਕੋਈ ਸੁੱਖ ਦਾ ਆਵੇ, ਕੋਈ ਦੁੱਖ ਦਾ ਆਵੇ। ਫੋਨ ਨਾਲ ਟੈਮ ਐ।
ਜੇਕਰ ਇਸਦੀ ਵਰਤੋਂ ਸਹੀ ਕੀਤੀ ਜਾਵੇ ਤਾਂ ਇਹ ਸਭ ਤੋਂ ਵਧੀਆ। ਨੇ ਹਾਂਜੀ ਹਾਂਜੀ।
ਜੇ ਅਸੀਂ ਸਹੀ ਤਰ੍ਹਾਂ ਇਸਤੇਮਾਲ ਕਰਾਂਗੇ ਨਾ ਫੋਨ ਦਾ। ਤੇ ਸਹੀ ਚੱਲੇਗਾ ਜੇ ਅਸੀਂ ਗ਼ਲਤ ਇਸਤੇਮਾਲ ਕਰਾਂਗੇ ਨਾ ਤਾਂ ਓ ਗ਼ਲਤ ਈ ਚੱਲੇਗਾ।
ਹਾਂਜੀ ਹਾਂਜੀ ਦੇਖੋ ਜੇ ਜ਼ਿਆਦਾ ਟ ਟੈਮ ਆਪਾਂ ਕਰਾਂਗੇ ਤਾਂ। ਆਪਣਾ ਫੋਨ ਚਲਾਵਾਂਗੇ ਤਾਂ ਸਿਰ ਦਰਦ ਹੋਏਗਾ ਜਾਂ ਕੋਈ ਅੱਖਾਂ 'ਤੇ ਵੀ ਹਾਂਜੀ ਹਾਂਜੀ ਅ ਅੱਖਾਂ 'ਤੇ ਵੀ ਆਪਣੇ ਬਹੁਤ ਨੁਕਸਾਨ ਹੋ ਸਕਦਾ ਐ।
ਨੁਕਸਾਨ ਹੋ ਸਕਦੇ ਐ।
ਦੇਖੋ ਅੱਜ ਕੱਲ੍ਹ ਛੋਟੇ ਬੱਚਿਆਂ ਦੇ ਬਹੁਤ ਐਨਕਾਂ ਲੱਗ ਜਾਂਦੀਆਂ ਨੇ ਬੋ, ਛੋਟੇ ਛੋਟੇ ਬੱਚੇ ਫੋਨ ਦੇਖਦੇ ਨੇ।
ਅੱਜ ਕੱਲ ਬੱਚੇ ਮੰਨਦੇ ਕੀਦੀ ਐ ਫੋਨ ਦੀ ਬਸ ਫੋਨ ਤੋਂ ਬਿਨਾਂ ਰੋਟੀ ਨੀ, ਣੀ ਸਕੂਲ ਜਾਣ ਵਾਲੇ ਫ਼ੋਨ ਸਕੂਲ ਆਣ ਵਾਲੇ ਫੋਨ। ਮੇਰੀ ਖੁਦ ਦੀ ਗੁੜੀਆਂ ਹੈਗੀ ਐ। ਓ ਵੀ ਫੋਨ ਚ ਬਹੁਤ ਜ਼ਿਆਦਾ ਬਿਜ਼ੀ ਰਹਿੰਦੀ ਐ। ਹੁਣ ਛੁੱਟੀਆਂ ਕਰਕੇ ਹਟੀ ਦੀ ਓ ਨਹੀਂ ਤੇ ਸਕੂਲ ਖੁੱਲਦੇ ਫੇਰ ਫੋਨ ਫੜ ਲੈਣੇ ਨੇ।
ਹਾਂਜੀ ਹਾਂਜੀ ਇਹਦਾ ਹੂੰ, ਅੱਜ ਕੱਲ੍ਹ ਤਾਂ ਲੋਕ ਵੀਡੀਓ ਬਣਾਂਦੇ ਆ ਸਹੀ ਵੀ ਬਣਾਂਦੇ ਆ ਕਈ। ਗ਼ਲਤ ਵੀ ਬਣਾਂਦੇ ਹਾਂਜੀ ਬਹੁਤ ਸੋਸ਼ਲ ਮੀਡੀਆ ਤੇ ਇਹੋ ਜਾ ਕੰਮ ਚੱਲਦਾ ਰਹਿੰਦਾ ਐ। ਜ਼ਿਆਦਾਤਰ ਲੜਕੀਆਂ ਜ਼ਿਆਦਾਤਰ ਲੜਕੀਆਂ ਬਣਾਂਦੀਆਂ।
ਲੜਕੀਆਂ ਬਣਾਂਦੀਆਂ।
ਹਾਂਜੀ।
ਹਾਂਜੀ ਇਹ ਤੇ ਹੈਗਾ ਇੰਟਰਨੈਟ ਦਾ ਸਾਰਾ ਗੰਦਾ ਕੰਮ ਬਸ।
ਹਾਂਜੀ ਨਹੀਂ ਇੰਟਰਨੈੱਟ ਤੇ ਗੰਦਾ ਔਰ ਵਧੀਆ ਵੀ ਕੰਮ ਬਹੁਤ ਐ।
ਵਧੀਆ ਵੀ ਕੰਮ ਐ ਹੂੰ। ਫੋਨ ਨਾਲ ਸਟੱਡੀ ਵੀ ਹੋ ਜਾਂਦੀ ਐ ਗੇਮਾਂ ਵੀ ਖੇਡ ਲੈਂਦੇ ਨੇ। ਲੋਕੇਸ਼ਨ ਵੀ ਵਹਿ ਜਾਂਦੀ ਐ। ਕੋਈ ਫਸ ਵੀ ਜਾਂਦਾ ਐ ਚਲੋ ਉੱਥੇ ਪਤਾ ਲੱਗ ਜਾਂਦਾ ਅ ਇੱਥੇ ਗਏ ਆ। ਲੋਕੇਸ਼ਨ ਨਿਕਾਲ ਲੀ ਅਸੀਂ ਇੱਥੇ ਖੜੇ ਆ।
ਜਿਵੇਂ ਕਿ ਆਪਾਂ ਨੂੰ ਰਸਤਾ ਨੀ ਪਤਾ ਆਪਾਂ ਲੋਕੇਸ਼ਨ ਲਗਾ ਕੇ ਜਾ ਸਕਦੇ ਆ ਆਸਾਨੀ ਨਾਲ।
ਸਈ ਗੱਲ ਆ।
ਇਸ ਕਰਕੇ ਬਹੁਤ ਆਸਾਨੀ ਹੋ ਜਾਂਦੀ ਆ ਆਪਾਂ ਨੂੰ।
ਆਸਾਨੀ ਆਂਦੀ ਆ ਟਿਕਟ ਬੁੱਕ ਕਰਾਣੀ ਹੁੰਦੀ ਐ ਓਨਲਾਈਨ ਟਿਕਟ ਬੁੱਕ ਹੋ ਜਾਂਦੀ ਐ ਸਾਡੀ ਸੀਟ ਆਰਾਮ ਨਾਲ।
ਹਾਂਜੀ ਹਾਂਜੀ ਜਿਸ ਤਰ੍ਹਾਂ ਦੀ ਮਰਜ਼ੀ। ਆਪਾਂ ਸੀਟ ਬੁੱਕ ਕਰਾ ਸਕਦੇ ਆ ਘਰ ਬੈਠੇ ਹਾਂਜੀ।
ਬਹੁਤ ਫਾਇਦੇ ਵੀ ਹੈਗੇ ਨੁਕਸਾਨ ਨੀ ਹੈਗਾ। ਜੇ ਅਸੀਂ ਸਈ ਦੇਖਾਂਗੇ ਫੋਨ ਨੂੰ ਤਾਂ ਸਹੀ ਚਲੇਗਾ। ਜੇ ਗ਼ਲਤ ਵੇਖਾਂਗੇ ਤਾਂ ਗ਼ਲਤ ਚਲੇਗਾ।
ਹਾਂਜੀ ਹਾਂਜੀ ਫ਼ੋਨ ਵਿੱਚ ਬਹੁਤ ਜ਼ਾਦੀ ਗਲਤ ਵੀ ਹੈ ਤੇ ਬਹੁਤ ਜ਼ਿਆਦਾ ਸ
ਬਸ ਅੱਜ ਕੱਲ ਜੇਹੜੀਆਂ ਰੀਲਾਂ ਕੁੜੀਆਂ ਨੇ ਪਾਈਆਂ ਹੈਗੀਆਂ ਉਹੀ ਚਲਦੀਆਂ ਉਹ ਚਲੋ ਗੰਦ ਪਾਉਂਦੀਆਂ ਕੁੜੀਆਂ ਬੜੀਆਂ
ਹਾਂਜੀ ਉਹ ਤਾਂ ਆਪਣੇ ਤੇ ਨਿਰਭਰ ਕਰਦਾ ਆਪਾਂ ਵਧੀਆ ਚੀਜ਼ ਵੇਖਣੀ ਹੈ। ਜਾਂ ਘਟੀਆ ਚੀਜ਼ ਦੇਖਨੀ। ਹਮ
ਉਹ ਆਪਣੀ ਸੋਚ ਹੈ ਆਪਾਂ ਕੀ ਵੇਖਦੇ ਪਏ ਹਾਂ। ਕੀ ਨਹੀਂ ਵੇਖਦੇ ਪਏ।
ਹਾਂਜੀ ਹਾਂਜੀ।
ਹਾਂਜੀ
ਕਈ ਪੜ੍ਹਾਈ ਕਰਦੇ ਰਹਿੰਦੇ ਪੂਰੀ ਰਾਤ ਫੋਨਾਂ 'ਚ
ਹਾਂਜੀ
ਆਪਣੇ ਉਹ ਵੇਖਦੇ ਰਹਿੰਦੇ ਨੇ ਰਿਜ਼ਲਟ ਓਨਲਾਈਨ ਕੀ ਵੇਖਦੇ ਨੇ ਸਭ ਕੁਛ ਇਹਦੇ 'ਚ ਵੇਖਦੇ ਹਾਂਜੀ
ਹੋਰ ਦੱਸੋ
ਹਾਂਜੀ ਹਾਂਜੀ ਬਸ ਵਧੀਆ
ਹ ਹਾਂਜੀ
ਹੋਰ ਸੁਣਾਓ ਹੈਲੋ ਹੈਲੋ ਹੈਲੋ
ਹਾਂਜੀ ਵਧੀਆ
ਹੈਲੋ ਹੈਲੋ ਹੈਲੋ ਹਾਂਜੀ ਹੋਰ ਦੱਸੋ ਸਟਡੀ ਕਰਦੇ ਓ ਤੁਸੀਂ
ਹਾਂਜੀ ਹਾਂਜੀ ਸਟਡੀ ਵਧੀਆ ਫੋਨ ਤੇ ਆਪਾਂ ਕਰ ਲਈਦੀ ਆ
ਚਲੋ ਵਧੀਆ ਅੱਛੀ ਗੱਲ ਹੈ ਕਿਹੜੀ ਸਟਡੀ ਕਰ ਰਹੇ ਹੋ
ਬੀ ਏ ਸੈਕਿੰਡ ਈਅਰ
ਓਕੇ ਓਕੇ ਵਧੀਆ ਗੱਲ ਹੈ ਹੋਰ ਅੱਗੇ ਵੀ ਕਰੋ ਬਸ ਸਟਡੀ ਕਰਦੇ ਹੋ ਜਾਂ ਜੋਬ ਵੀ ਕਰਦੇ ਹੋ
ਹਾਂਜੀ ਜੋਬ ਵੀ ਕਰਦਾ
ਅੱਛਾ ਇਸ ਚੀਜ਼ 'ਚ ਸਾਡੇ ਕੋਲ
ਹਾਂਜੀ ਲੋਕਾਂ ਨੂੰ ਆਪਾਂ ਨੂੰ ਵਧੀਆ ਜਾਗਰੂਕ ਕਰਨਾ ਚਾਹੀਦਾ
ਅੱਛਾ
ਹਾਂਜੀ- ਹਾਂਜੀ
ਹਾਂਜੀ ਮੇਰੀ ਤੇ ਸਟੱਡੀ ਹੋ ਗਈ ਹੈ ਮੈਂ ਟੀਚਰ ਆ ਏਸੇ ਮੈਥ ਹਾਂਜੀ ਮੈਂਥ ਦੀ ਟੀਚਰ ਹਾਂ ਮੈਂ ਕੋਚੀ ਨੂੰ ਵੀ ਬਣਾਉਦੀ ਆ ਸਕੂਲ ਵੀ ਜਾਂਦੀ ਹਾਂ
ਚਲੋ ਜੀ ਮੈਂ ਥੋੜੇ ਟਾਈਮ ਤੱਕ ਕਰਦਾ
ਓਕੇ ਮੈਨੂੰ ਠੀਕ ਹਮ